ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ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
ਬਹੁਤ ਵਧੀਆ ਜੀ ਤੁਸੀਂ ਦੱਸੋ ਆਪ
ਵਧੀਆ ਵਧੀਆ ਤੁਹਾਡੀ ਵੋਿਊਮ ਘੱਟ ਆ ਰਹੀ ਥੋੜ੍ਹੀ ਜਿਹੀ ਵੋਿਊਮ ਕਰਨਾ ਵੋਿਊਮ ਨਹੀਂੀ ਆ ਰਹੀ ਤੁਹਾਡੀ
ਫੋਲਿੰ ਮੈਂ ਫੋਨ ਦੀ ਘੱਟ ਲੱਗਦੀ ਜ ਮੈਂ ਫੋਲਿੰਗ ਦਾ ਫੋਲ ਆ ਜੀ
ਅੱਛਾ ਅੱਛਾ ਅੱਛਾ ਹੋਰ ਸੁਣਾਓ ਕੀ ਕਰ ਰਹੇ ਸੀਗੇ
ਬਸ ਅੱਜ ਸੰਡੇ ਸੀਗਾ ਜੀ ਫ੍ਰਿਜ ਸੀਗੇ ਜੀ
ਅੱਛਾ ਅੱਛਾ ਤੁਹਾਡੇ ਇੱਥੇ ਵੀ ਮੀਂਹ ਆ ਰਿਹਾ
ਹਾਂਜੀ ਮੀਂਹ ਸੀਗਾ ਜੀ ਅੱਜ
ਅੱਛਾ ਅੱਛਾ ਉਹੀ ਨਾ ਮੌਸਮ ਦਾ ਪਤਾ ਹੀ ਨਹੀਂੀ ਲੱਗਦਾ ਇਕਦਮ ਤੋਂ ਹੀ ਚੇਂਜ ਹੋ ਜਾਂਦਾ ਕਦੀ ਇੱਕਦਮ ਹੀ ਗਰਮੀ ਕਦੀ ਇੱਕਦਮ ਹੀ ਮੀਂਹ ਆ ਲੱਗ ਜਾਂਦਾ
ਹਾਂਜੀ
ਹਮ
ਤੇ ਕਰਰਾਨਾ ਜਾਹਾ ਸੁਬਾਹ ਦਾ ਸੁਬਾਹ ਦਾ ਪੈਂਦਾ ਜਿਮੀਂ ਸੁਬਾਹ ਪਿਆ ਸੀ ਕਾਫੀ ਜੀ
ਅੱਛਾ ਅੱਛਾ ਸਾਡੇ ਇੱਥੇ ਵੀ ਪਿਆ ਹੈ ਕੱਲ ਤੇ ਇੰਨੀ ਗਰਮੀ ਸੀਗੀ ਮੀਂਹ ਆਇਆ ਅੱਜ ਫੇਰ ਓਦਾਂ ਹੀ
ਅੱਛਾ ਜੀ ਕਿਉਂਕਿ ਐਂ ਨਾ ਹੁਣ ਵਕਵਰਨ ਇਹੋ ਜਿਹਾ ਹੀ ਹੈ ਜੀ ਕਿਉਂਕਿ ਏ ਸੀ ਹਰੇਕ ਦੇ ਘਰ ਦੇਚ ਦੋ ਦੋ ਤਿੰਨ ਦਿਨ ਏ ਸੀ ਲੱਗੇ ਹੋਏ ਆ ਦਰੱਖਤ ਕੋਈ ਲਗਾਉਂਦਾ ਨਹੀਂ ਹੈ ਨਾ ਪੇੜ ਕੱਟੀ ਜਾਂਦਾ ਗਾ
ਹਾਂਜੀ
ਤੇ ਮੌਸਮ ਵੀ ਕੀ ਕਰੇ
ਇਹ ਤੇ ਹੁੰਦਾ ਹੈ ਇੱਥੇ ਜਿੱਦਾਂ ਜਿੱਦਾਂ ਪੇੜ ਦੀ ਕਟਿੰਗ ਹੋ ਰਹੀ ਹੈ ਨਾ ਉਓਦਾਂ ਹੀ ਗਰਮੀ ਹੋਰ ਵੱਧਦੀ ਪਈ ਹੈ
ਹਾਂਜੀ ਕਿਉਂਕਿ ਇੱਕ ਏ ਸੀ ਹੁਣ ਅੰਦਰ ਦਾ ਕੂਲਿੰਗ ਕਰਦਾ ਬਾਹਰ ਤਾਂ ਉਹ ਸੇਕ ਹੀ ਸੜਦਾ ਜੀ ਵਾਤਾਵਰਨ ਦੇ ਵਿੱਚ
ਕਿਉਂਕਿ ਤੁਸੀਂ ਦੇਖਿਆ ਹੈਗਾ ਅੱਜ ਕੱਲ੍ਹ ਇੰਨੇ ਜ਼ਿਆਦਾ ਫਲੋਰ ਬਣ ਗਏ ਨਾ ਉਹ ਹਰੇਕ ਕਮਰੇ ਦੇ ਅੰਦਰ ਇੱਕ ਇੱਕ ਏ ਸੀ ਲਗਾਇਆ ਹੋਇਆ ਤੇ ਉਹਦੇ ਨਾਲ ਇੰਨਾ ਜ਼ਿਆਦਾ ਗਰਮੀ ਵੱਧ ਗਈ ਹੈ ਨਾ ਬੁਰਾ ਹਾਲ
ਹਾਂਜੀ ਹੁਣ ਟੈਂਪਰੇਚ ਬਿਆਲੀ ਪੰਤਾਲੀ 'ਤੇ ਜਾਾਬ ਰਹਿੰਦਾ ਜੀ ਪੰਜ ਆਪ ਦਾ ਵੀ
ਬਸ ਬਸ ਬਸ ਉਹ ਉਹਦੇ ਕਰਕੇ ਹੀ ਗਰਮੀ ਵੱਧ ਰਹੀ ਹੈ ਕਿਉਂਕਿ ਹਵਾ ਨਿਕਲਣ ਨੂੰ ਹੈ ਨਹੀਂ ਪੂਰਾ ਇੱਕ ਏਸੀ ਨੇ ਨਾ ਆਪਣੀ ਇੱਕ ਲੇਅਰ ਬਣਾ ਲਈ ਹੈ ਤੇ ਉੱਪਰ ਮਤਲਬ ਕਿ ਹਵਾ ਇਨੀ ਸਾਡੇ ਤੱਕ ਆ ਸਕਦੀ ਤਾਜ਼ੀ ਹਵਾ
ਹਾਂਜੀ
ਹੁਣ ਤੁਸੀਂ ਯੂਰੋਪ ਵਗੈਰਾ ਚ ਦੇਖੋ ਉੱਥੇ ਵੀ ਉਹਨਾਂ ਨੇ ਪੇੜ ਦੀ ਕਟਿੰਗ ਕੁਟਿੰਗ ਕੀਤੀ ਹੋਈ ਹੈ ਤੇ ਉੱਥੇ ਕਿੰਨਾ ਬੁਰਾ ਹਾਲ ਹੋਇਆ ਪਿਆ ਪੂਰਾ ਹੈ ਹੀ ਨਹੀਂ ਪੂਰਾ ਜ਼ਮੀਨ ਤੱਕ ਉਹਨਾਂ ਦੀ ਚੱਪਲਾਂ ਚੁੱਪਲਾਾਂ ਸਭ ਚਿਪਕ ਰਹੀਆਂ ਗਰਮੀ ਦੇ ਕਰਕੇ ਹਾਰ ਕੇ ਉਹਨਾਂ ਨੂੰ ਨਾ ਪਾਣੀ ਛਿੜਕਣਾ ਪੈ ਰਿਹਾ ਕਿ ਥੋੜ੍ਹਾ ਮੌਸਮ ਸਹੀ ਰਹਾ ਉੱਥੇ ਹਵਾ ਪਾਣੀ ਸਹੀ ਆਉਂਦੀ ਰਹੇ
ਬਿਲਕੁਲ ਮੈਮ
ਹਾਂਜੀ ਹਾਂਜੀ
ਕਿਉਂਕਿ ਇਹ ਨਾ ਪੇਟ ਕੱਟਦਾ ਕੱਟ ਕੱਟ ਹੀ ਜਾਂਦੇ ਹਾਂ ਆਪਾਂ ਤਾਂ ਅਤੇ ਫਿਰ ਉਹ ਮੌਸਮ ਤਾਂ ਹੁਣ ਖ਼ਰਾਬ ਹੋਣਾ ਹੀ ਹੈ ਜ ਜੀ
ਹਾਂਜੀ ਉਹ ਤਾਂ ਹੈਗਾ ਮੌਸਮ ਤਾਂ ਇੱਦਾਂ ਹੀ ਰਹਿੰਦਾ
ਠਰ ਮੈਂ ਆਪ ਔਨਲਾਈਨ ਸ਼ੋਪਿੰਗ ਕਰਦੇ ਜੀ
ਨਾ ਔਨਲਾਈਨ ਤੇ ਨਹੀਂ ਹਾਲਲੇ ਮੈਂ ਜ਼ਿਆਦਾਤਰ ਦੁਕਾਨ ਤੇ ਵਗੈਰਾ ਤੇ ਜਾ ਕੇ ਹੀ ਇੱਦਾਂ ਹੀ ਸ਼ੋਪ ਿੰਗ ਕਰਦੀ ਹਾਂ
ਅੱਛਾ ਜੀ
ਹਾਂਜੀ ਹਾਂਜੀ ਬਾਕੀ ਦੇਖੋ ਅਗਰ ਮੌਸਮ ਮੌਸਮ ਸਹੀ ਰਹਿੰਦਾ ਤੇ ਕਈ ਵਾਰ ਔਨਲਾਈਨ ਕਰਨੀ ਪੈਂਦੀ ਹੈ ਨਹੀਂ ਤੇ ਫੇਰ ਅਗਰ ਮੌਸਮ ਖ਼ਰਾਬ ਹੋਇਆ ਫ
ਫਿਰਿਰ ਸਹੀ ਗੱਲਾਂ ਜੀ
ਹਾਂਜੀ ਇਹ ਮੌਸਮ ' ਅ ਮੀਂਹ ਆ ਗਿਆ ਤੇ ਫੇਿਰ ਅਸੀਂ ਮੰਗ ਲੈਂਦੇ ਘਰ ਬੈਠੇ ਜੋ ਮੰਗਵਾਉਣਾ ਹੁੰਦਾ ਹੈ
ਠੀਕ ਹੈ ਜੀ
ਹਾਂ ਨਹੀਂ ਤਾਂ ਸ਼ੋਪ ਵਗੈਰਾ 'ਤੇ ਜਾ ਕੇ
ਤੇ ਮਹਾਰਾਸ਼ਟਰ ਤੋਂ ਜੀ ਤੁਸੀਂ
ਨਹੀਂ ਨਹੀਂ ਅਸੀਂ ਇੱਥੇ ਡੇਲੀ ਤੋਂ
ਅੱਛਾ ਜੀ ਮਹਾਰਾਸ਼ਟਰ 'ਚ ਤਾਂ ਹੁਣ ਬਰਸਾਤਾਂ ਚੱਲਦਾ ਹੈ ਜੀ ਉੱਧਰ ਤਾਂ
ਹਾਂਜੀ ਉਹ ਫਿਰ ਕਿਉਂਕਿ ਮਨਸੂਨ ਸਟਾਰਟ ਹੋ ਗਿਆ ਨਾ ਹੁਨ ਬੋਮਬੇ ਵਗੈਰਾ ਚ ਤੇ ਮੀਹ ਆ ਗਿਆ ਉੱਥੇ ਤੇ ਫੇਰ ਪਾਣੀ ਇੰਨਾ ਭਰ ਜਾਂਦਾ
ਅੱਜ ਨਿਊਜ਼ ਸੁਣੀ ਸੀ ਕਹਿੰਦੇ ਅਹ ਦੂਜਾ ਹਮਤਾਬ ਬਚ ਜਾਂਦੇ ਬੰਗਰੇ ਦਾ ਪਾਣੀ ਤਾਂ ਪਤਾ ਨਹੀਂ ਉਂ ਫੇਕ ਕਰੀ ਵੀ ਕਹਿੰਦੇ ਪਾਣੀ ਨਾ ਭਰਿਆ ਪਵੇ ਇੰਨੀ ਬਰਸਾਤ ਪਈਏ
ਉੱਥੇ ਨਾ ਹਾਂ ਭਾਜੀ ਮੋਸਟਲੀ ਉੱਥੇ ਨਾ ਮੀਂਹ ਆਉਂਦਾ ਹੀ ਆ ਹਰ ਸਾਲ ਉੱਥੇ ਇਹੀ ਹੁੰਦਾ ਹੈ ਉਹ ਜਿੰਨੀ ਜਿਆਦਾ ਯਾਨੀ ਕਿ ਸਿਟੀ ਅੱਛੀ ਹੈ ਨਾ ਇੱਕ ਕਹਿ ਸਕਦੇ ਪੋਸ਼ ਹੈਗੀ ਹੈ ਤੇ ਪਾਣੀ ਤਾਂ ਉੱਥੇ ਹੈ। ਨਹੀਂ ਇਲਾਜ ਕੁਝ ਪਾਣੀ ਉੱਦੇ ਹੀ ਸੜਕਾਂ ਤੇ ਉੱਦਾਂ ਹੀ ਭਰਦਾ ਹੈ ਹਮ
ਵੀ ਕੁਛ ਕੰਮ ਨਹੀਂ ਕਰਦੇ ਹੁਣੇ ਜਦੋਂ ਇੰਨਾ ਬਰਸ਼ਾਤ ਹੋ ਰਹੀ ਕਿਉਂਕਿ ਨਾ ਡੇਲੀ ਮੈਂ ਹਾਂਜੀ ਮੈਂ ਰਹਿ ਕੇ ਆਇਆ ਨਾ ਬੋਮਬੇ ਜੀ ਮੈਂ ਦੋ ਹਜ਼ਾਰ ਦਸ ਦੇ ਵਿੱਚ ਸੀਗਾ ਉੱਥੇ ਮੇਰਾ ਖਾਲ ਮੈਂ ਰੋਡ ਦਾ ਕੰਮ ਕਰ ਦਿੰਦੇ ਉੱਥੇ ਉਹਦ ਬਰਸਾਤਾਂ ਸੀਗੀਆਂ ਹੀ ਉਹਦੇ ਤਾਂ ਰੈਗੂਲਰ ਹੀ ਪੈਂਦਾ ਰਹਿੰਦਾ ਹਲੇੇ ਆਪਣੇ ਤਾਂ ਇੱਧਰ ਪੈਂਦਾ ਨੀ ਹੈਗਾ ਨਾ ਉੱਧਰ ਤਾਂ ਰੈਗੂਲਰ ਹੀ ਲੱਗਿਆ ਰਹਿੰਦਾ ਦੋ ਦੋ ਤਿੰਨ ਤਿੰਨ ਦਿਨ ਚੱਲ ਹੀ ਜਾਂਦਾ ਰਹਿੰਦਾ ਜੀ
ਹਾਂਜੀ ਉੱਥੇ ਪਤਾ ਕੀ ਹਵਾ ਵੀ ਤੁਹਾਨੂੰ ਨਾ ਇਕਦਮ ਸਿੱਲੀ ਸਿੱਲੀ ਜਿ ਲੱਗੇਗੀ ਹਾਂ ਮੋਸਚਰ ਹੁੰਦਾ ਹੈ ਹਾਂਜੀ ਮੋਸਚਰ ਹੁੰਦਾ ਹਵਾ ਦੇ ਅੰਦਰ
ਹਾਂਜੀ।
ਕੇ ਆਏ ਸੀਗੇ ਉਦਾਂ ਹੀ ਛੁੱਟੀਆਂ ਚ ਗਏ ਸੀਗੇ ਤੇ ਉਦਾਂ ਹੀ ਹਵਾ ਨਹੀਂ ਏਕਦਮ ਸਿੱਲੀ ਸਿੱਲੀ ਗਿੱਲੀ ਗਿੱਲੀ ਜਿਹੀ ਰਹਿੰਦੀ ਹੈ।
ਬਾਕੀ ਉੱਧਰ ਪ੍ਰਦਿਊਸ਼ਨ ਬਹੁਤ ਜ਼ਿਆਦਾ ਜੀ।
ਹਮ ਪੋਲਿਊਸ਼ਨ ਭਾਜੀ ਦਿੱਲੀ ਬਹੁਤ ਹੈ ਬਹੁਤ ਜ਼ਿਆਦਾ
ਹਾਂਜੀ ਦਿੱਲੀ ਤਾਂ ਪੰਜਾਬ ਕਹਿੰਦੇ ਤੂੰ ਆ ਜਾਂਦਾ ਸੀ ਦਿੱਲੀ ਤਾਂ
ਨਹੀਂ ਨਹੀਂ ਨਹੀਂ ਨਹੀਂ ਨਹੀਂ ਏਦਾਂ ਨਹੀਂ ਹੈ ਪਰ ਇਹ ਹੈਗਾ ਕਿ ਪੋਲਿਊਸ਼ਨ ਗੱਡੀਆਂ ਵਗੈਰਾ ਦਾ ਬਹੁਤ ਜ਼ਿਆਦਾ ਹੈ ਹੁਣ ਤੇ ਓਦਾ ਕਹਿ ਰਹੇ ਕਿ ਇਲੈਕਟ੍ਰਿਕ ਵਗੈਰਾ ਗੱਡੀਆਂ
ਹਾਂਜੀ ਇਲੈਕਟ੍ਰਿਕ ਹਾਂਜੀ ਪਰ ਇਲੈਕਟਰ ਵੀ ਬਿਜਲੀ 'ਤੇ ਜ਼ੋਰ ਦੇ ਰਹੇ ਜੀ
ਹਾਂਜੀ ਹਾਂਜੀ ਫੇਰ ਉਹ ਨੇ ਬਿਲ ਵਗੈਰਾ ਵੀ ਚਾਰਜਿੰਗ ਦਾ ਆਪਣੀ ਤੇ ਕਾਈ ਹੋਣੀ ਨਾ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ
ਹਾਂਜੀ ਹਾਂਜੀ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਦੇਖੋ ਪੰਜਾਬ ਦੇ ਵਿੱਚ ਆਮ ਆਦਮ ਆਮ ਆਦਮੀ ਨੇ ਹਾਂਝ ਲੋ ਤਿੰਨ ਤਿੰਨ ਹਜ਼ਾਰ ਰੁਪਇਆ ਪਾਇਆ ਜੀ ਮਤਲਬ ਮੈਂ
ਹਾਂਜੀ ਅੱਛਾ ਜੀ
ਠੀਕ ਹੈ ਜੀ ਛੇ ਸੌ ਯੂਨਿਟ ਸਾਨੂੰ ਫਰੀ ਦਿੱਤੀ ਵੀ ਆ ਮੰਨ ਲਾ ਹੁਣ ਦੋ ਮਹੀਨੇ ਤੋਂ ਤੇ ਹੋ ਗਏ ਬਿੱਲ ਆ ਨਹੀਂ ਰਿਹਾ ਹੁਣ ਜਿਹੜੇ ਸਾਨੂੰ ਦਿੱ ਦਿੱਤੇ ਆ ਬੁੜੀਆਂ ਨੂੰ ਦਿੱਤੇ ਆ ਉਹ ਮਰਦ ਤੋਂ ਵਸੂਲੇ ਜਾਣੇ ਆ ਕਿਉਂਕਿ ਉਹ ਜਿਹੜਾ ਟਾਰਗੇਟ ਤੋ ਨੰਘ ਜਾਣਾ ਸੀ ਜੂਨਟ ਦਾ ਏ ਸੀ ਚੱਲਦੇ ਉਹ ਸੇਸ ਜੂਨਟ ਤੋਂ ਟੱਪ ਗਏ ਸਾਰੀਆਂ ਕਿਉਂਕਿ ਦਸ ਦਿਨ ਲੇਟ ਹੋ ਗਿਆ ਬਿੱਲ ਉਹ ਆ ਨਹੀਂ ਰਹੇ ਹੁਣ ਜਿਹੜੇ ਇੱਧਰ ਭਰਵਾਈ ਉਹਨਾਂ ਨੇ ਕਰ ਲੈਣੀ ਹੈ ਬਿਜਲੀ ਬੋਰਡ ਨੇ।
ਬਸ-ਬਸ ਉਹ ਆਪਣਾ ਚੱਕਰ ਪੂਰਾ ਚਲਾ ਕੇ ਰੱਖਦੇ ਇੱਕ ਸਰਕਲ।
ਪੂਰਾ ਚੱਕਰ ਲੈਆ ਹੁਣ ਅੱਗੇ ਆਂ ਅਠਾਈ ਤਰੀਕ ਨੂੰ ਬਿੱਲ ਆ ਜਾਂਦੇ ਸਾਡੇ ਅੱਜ ਦੇਖ ਲੋ। ਕਿੰਨੀ ਤਰੀਕ ਹੋ ਗਈ ਅਤੇ ਪੰਜਾਬ ਦੇ ਵਿੱਚ ਬਿੱਲ ਹਲੇੇ ਆ ਆਉਣੇ ਸ਼ੁਰੂ ਨਹੀਂ ਹੋਏ।
ਹਾਂਜੀ-ਹਾਂਜੀ ਉਹੀ ਏ ਨਾ ਜਿੰਨਾ ਹੁਣ ਏ ਸੀ ਚੱਲੇਗਾ ਜੋ ਚੱਲੇਗਾ ਬਿੱਲ ਤੇ ਉਸ ਹਿਸਾਬ ਨਾਲ ਭੇਜਣਗੇ ਉਹ ਪਾਣੀ ਦਾ ਬਿੱਲ ਵੀ ਓਦਾਂ ਹੀ ਆਉਂਦਾ ਹੈ। ਹਮ
ਕੋਈ ਚੱਕਰ ਆਏਂ ਨਾ ਫਿਰ ਉਹ ਗੇਮ ਖੇਡ ਗਏ ਜੀ ਹੁਣ ਇੱਧਰ ਕਰੋੜਾਂ ਰੁਪਇਆ ਪਾਇਆ। ਤੇ ਉਹਨਾਂ ਨੇ ਇੱਧਰ ਬਿਜਲੀ ਦਾ ਮਤਲਬ ਕਰੋੜਾਂ ਰੁਪਈਆ ਇੱਧਰ ਲੈ ਦੇਣਾ ਬੰਦਿਆਂ ਤੋਂ।
ਹਾਂਜੀ-ਹਾਂਜੀ।
ਚਲੋ ਸਹੀ ਤੇ ਤੁਹਾਡੇ ਇੱਥੇ ਵੀ ਮੀਂਹ ਜਿਆਦਾ ਆਂਦਾ ਸੀ। ਕਟਾਂਦਾ ਮੌਸਮ ਹਿਸਾਬ ਨਾਲ
ਮੌਸਮ ਹੈ ਪੰਜਾਬ ਚ ਤਾਂ ਗਰਮੀ ਜ਼ਿਆਦਾ ਹੈ ਆਈ ਹੈ ਜਦਕਿ ਮੰਮੀ ਹੈਲੋ
ਹਾਂਜੀ-ਹਾਂਜੀ।
ਪੰਜਾਬ ਚ ਤਾਂ ਗਰਮੀ ਮੈਮ ਜ਼ਿਆਦਾ ਈ ਏ ਜੀ। ਹੈਲੋ-
ਅੱਛਾ ਜੀ ਮੀਂਹ ਵਗੈਰਾ ਚਾਲੂ ਨਹੀਂ ਹੋਇਆ।
ਮੀਂਹ ਬਸ ਇੱਕ ਦੋ ਮੀਂਹ ਪਏ ਐ ਮੈਮ ਹ। ਹੌਲੇੇ ਜ਼ਿਆਦਾ ਨਹੀਂ ਪਏ ਜੀ ਇੱਕ ਅੱਜ ਪਿਆ ਸੀ ਅੱਜ ਹੀ ਪਿਆ ਤਕਰੀਬਨ ਇੱਕ ਪੱਕਾ ਹਫ਼ਤਾ ਦਸ ਦਿਨ ਪਹਿਲਾਂ ਪੜਿਆਾ।
ਉਹੀ ਨਾ ਮੌਸਮ ਏਦਾਂ ਹੁਣ ਬਦਲ ਰਿਹਾ ਨਹੀਂ ਤਾਂ ਪਹਿਲਾਂ ਚਾਲੂ ਹੋ ਜਾਂਦੇ ਸੀਗੇ। ਹੁਣ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਉਹਦੇ ਕਰਕੇ। ਕਿ ਮੀਂਹ ਨੀ ਆ ਰਹੇ ਜੇ ਆਏਗਾ ਤੇ ਜ਼ਿਆਦਾ ਹੀ ਆ ਜਾਣੇ ਆ' ਨਹੀਂ ਆਏ ਤੇ ਨਹੀਂ ਆਏ।
ਨਹੀਂ ਫਿਰ ਪੰਜਾਬ ਦੇ ਵਿੱਚ ਹਾੜ ਆ ਜਾਂਦਾ ਈ। ਨਹੀਂ ਫਿਰ ਉਹੀ ਬਸ ਸੌਕਾਾ ਹੋ ਜਾਂਦਾ ਈ।
ਬਸ-ਬਸ ਏਦਾਂ ਈ ਏ ਅੱਜ-ਕੱਲ੍ਹ ਹੈ ਹੀ ਨੀ ਮੌਸਮ ਦਾ ਹੁਣ ਤੁਸੀਂ ਪਹਾੜਾਂ ਤੇ ਅਸੀਂ ਗਏ ਸੀਗੇ ਹੁਣ। ਪਿਛਲੇ ਦੋ-ਤਿੰਨ ਮਹੀਨੇ ਪਹਿਲਾਂ। ਉੱਥੇ ਵੀ ਮਤਲਬ ਕਿ ਪਾੜ- ਤੇ ਇੰਨਾ ਠੰਡਾ ਹੁੰਦਾ ਸਭ ਹੁੰਦਾ ਪਰ ਉੱਥੇ ਵੀ ਠੰਡਕ ਨੀ ਮਹਿਸੂਸ ਹੋਈ। ਯਾਨੀ ਇੰਨਾ ਬੁਰਾ ਹਾਲ ਹੈ ਪਹਾੜਾਂ ਤੇ ਵੀ ਗਰਮੀ ਹੈਗੀ ਹੈ।
ਠੀਕ ਹੈ ਜੀ। ਨਹੀਂ ਉੱਧਰ ਤਾਂ ਵੈਸੇ ਹੁਣ ਹੋਣੀ ਚਾਹੀਦੀ ਹੈ ਨਾ ਜੀ।
ਨਹੀਂ ਹੁਣ ਜਨਵਰੀ ਫਰਵਰੀ ਜਿੱਦਾਂ ਹੋਏਗਾ ਨਾ ਉਦੋਂ ਬਰਫ਼ ਪਏਗੀ। ਪਰ ਇਹ ਸੀਜ਼ਨ ਹੁਣੇ ਤੇ ਗਰਮੀ ਹੈ ਹੀ ਐ। ਤੁਸੀਂ ਗਏ ਉੱਥੇ ਪਾੜਾ ਸਾਇਡ ਹੈਲੋ- ਹੈਲੋ ਹੈਲੋ